ਹੈਲੋ ਸਤਿ ਸ੍ਰੀ ਅਕਾਲ।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
ਬਸ ਵਧੀਆ! ਹੋਰ ਕੀ ਕਰ ਰਹੇ ਹੋ?
ਕੁਛ ਨੀ ਬਸ ਰੋਹੀ ਰੋਟੀ ਰੂਟੀ ਬੱਚਿਆਂ ਨੂੰ ਦਿੱਤੀ ਤੇ ਆਪੇ ਵੀ ਖਾਣ ਜਾ ਰਹੇ ਆ।
ਅੱਛਾ।
ਹਾਂਜੀ,
ਜਲਦੀ ਖਾ ਲੈਂਦੇ ਹੋ ਤੁਸੀਂ।
ਹਾਂ, ਅਸੀਂ ਅੰਮ੍ਰਿਤ ਵੇਲੇ ਉੱਠਣਾ ਹੁੰਦਾ ਹੈ ਨਾ ਤੇ ਜਲਦੀ ਖਾ ਕੇ ਜਲਦੀ ਸੋ ਜਾਂਦੇ ਹਾਂ। ਸਾਢੇ ਨੌ ਤੱਕ। ਸਾਡੇ ਨੂੰ ਦਸ ਵਜੇ ਤੱਕ ਦਸ ਵਜੇ ਤੱਕ ਖਧਾ ਦੀ ਅਸੀਂ ਸੋ ਜਾਂਦੇ ਹਾਂ।
ਅੱਛਾ-ਅੱਛਾ, ਹਾਂ ਅਸੀਂ ਵੀ ਨੌ ਵਜੇ ਤੱਕ ਸੋ ਜਾਂਦੇ ਹਾਂ ਸਵੇਰੇ ਉੱਠਣਾ ਆੁੰਂਦਾ ਹੈ ਨਿੰਦਰ ਵੀ ਪੂਰੀ।
ਅੱਛਾ ਤੁਸੀਂ ਨੌ ਵਜੇ ਹੀ ਸੋ ਜਾਂਦੇ ਹੋ।
ਹੂੰ, ਹਾਂ
ਤੇ ਅਸੀਂ ਸਾਨੂੰ ਦੱਸਵਾ ਚਾਹੁੰਦੇ ਨੇ ਬਈ ਇਹ ਦੁਕਾਨ ਉੁਕਾਨ ਤੂੰ ਆਉਂਦੇ ਨੇ ਰੋਟੀ ਖਾਂਦੇ ਨੇ ਦਸ ਵੱਜ ਜਾਂਦੇ ਨੇ ਫੇਿਰ ਤਾਂ ਸੁਣਿਆ। ਕਿਉਂਕਿ ਸਵੇਰੇ ਪੰਜ ਵਜੇ ਉੱਠਣਾ ਹੁੰਦਾ ਵੇ ਤੇ ਨਿੰਦਰ ਪੂਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਨਾ ਨ ਤੇ ਫੇਰ ਸਿਰ ਦਰਦ ਹੁੰਦਾ ਵ।
ਹਾਂਜੀ, ਉਹ ਆਈਏ ਅਸੀਂ ਵੀ ਆ। ਨੌ ਵਜੇ ਸੋ ਜਾਂਦੇ ਹਾ ਨਿੰਦਰ ਪੂਰੀ ਹੁੰਦੀ ਸਵੇਰੇ ਉੱਠਣਾ ਹੁੰਦਾ। ਦਿਹਾੜੀ ਆ ਦਿਹਾੜੀ ਮਿਲਦਾ ਨੀ ਹੈ ਆਰਾਮ ਕਰਨ ਨੂੰ ਸਵੇ ਰਾਤੀ ਜਲਦੀ ਸ ਹੋ ਜਾਂਦੇ ਹਾ ਨੌ ਵਜੇ ਤੱਕ ਅਸੀ ਆਪ।
ਅੱਛਾ ਜੀ।
ਹਾਂ। ਤੁਹਾਡੇ ਬੱਚੇ ਸੋ ਜਾਂਦੇ ਨੇ ਇੰਨੀ ਜਲਦੀ।
ਹਾ ਬੱਚਿਆ ਨੇ ਤੇ ਵੈਸੇ ਹੀ ਸਕੂਲ ਜਾਣਾ ਹੁੰਦਾ ਹੈ ਤੇ ਉਹਨਾਂ ਨੂੰ ਤਾ ਵੈਸੇ ਹੀ ਟਾਈਮਲੀ ਸੁਲਾਣਾ ਬਹੁਤ ਜ਼ਰੂਰੀ ਹੈ। ਜਿਸ ਦਿਨ ਹੀ ਸੁਣਦੇ ਨੇ ਉਸ ਦਿਨ ਤੇ ਨਾ ਸਿਰ ਦਰਦ ਹੁੰਦਾ ਵੇ ਬੱਚਿਆ ਦਾ ਪੜ੍ਹਾਈ ਵਿੱਚ ਵੀ ਨੀ ਮਨ ਲੱਗਦਾ ਹੈ।
ਅੱਛਾ ਉਹ ਤੇ ਹੈ ਈ ਏ।
ਡੋਕਟਰ ਨੂੰ ਵੀ ਦਿਖਾਇਆ ਸੀ ਤੇ ਉਹ ਵੀ ਕਹਿੰਦਾ ਹੈ ਕਿ ਬਾਈ ਦਸ ਘੰਟੇ, ਅੱਠ ਘੰਟੇ ਦੀ ਨਿੰਦਣ ਲੈਣਾ ਬਹੁਤ ਜ਼ਰੂਰੀ ਏ।
ਹਾਂ, ਉਹ ਤੇ ਹੈ ਈ ਏ ਅੱਠ ਘੰਟੇ ਤੇ
ਅੱਠ ਹਾਂ ਅੱਠ ਘੰਟੇ ਤੇ ਕਹਿੰਦਾ ਬਹੁਤ ਜ਼ਰੂਰੀ ਹੈ ਨੀ ਤੇ ਕਿੰਨੀਆ ਬਿਮਾਰੀਆ ਲੱਗ ਜਾਂਦੀਆ ਨੇ।
ਹਾਂਜੀ ਜੀ ਅੱਠ ਘੰਟੇ, ਅੱਠ ਘੰਟੇ ਤੇ ਕਮ ਸੇ ਕਮ ਸੋਨਾ ਹੀ ਚਾਹੀਦਾ ਹੈ।
ਅਸੀਂ ਤੇ ਆਪਣਾ ਫੋਨ ਸਾਇਲੈਂਟ ਕਰ ਦਿੰਦੇ ਹਾ ਨੀ ਤੇ ਪਤਾ ਚੱਲੇ ਨਿੰਦਰ ਹੀ ਖ਼ਰਾਬ ਹੋ ਜਾਏ ਫੋਨ ਹੀ ਵਜਦੇ ਰਹਿੰਦੇ ਨੇ।
ਹਾਂ, ਉਹ ਤੇ ਹੈ ਹੀ ਏ।
ਹਫ਼ਤੇ ਵਿੱਚ ਇੱਕ ਦਿਨ ਚਾਰ ਬੱਚਿਆ ਦੀ ਛੁੱਟੀ ਹੁੰਦੀ ਹੈ ਤਾ ਥੋੜ੍ਹੀ ਦੇਰ ਨਾਲ ਸੋਈ ਦਾ ਵੇ।
ਹਾਂ ਸਹੀ ਗੱਲ ਏ।
ਹੂੰ, ਹੋਰ ਤੁਹਾਡੇ ਘਰ ਦਾ ਕੀ ਰੋਟੀਨ ਏ।
ਬਸ ਅਸੀ ਵੀ ਬਸ ਹੁਣ ਰੋਟੀ ਪਾਣੀ ਬਣਦੀ ਪਈ ਏ ਖਾ ਕੇ ਅਸੀ ਲੋਕ ਨੌ ਵਜੇ ਤੱਕ ਸੋ ਜਾਗੇ। ਤੇ ਸਵੇਰੇ ਉੱਠ ਨਾ ਹੁੰਦਾ ਨੀ ਤੇ ਨਿੰਂਦਰ ਪੂਰੀ ਨਾ ਹੋਏ ਮੇਰੀ ਆਪ ਤਬੀਅਤ ਖਰਾਬ ਹੋ ਜਾਂਦੀ ਹੈ।
ਹਮ ਬੀਪੀ ਦੇ ਵਿੱਚ ਸ਼ਿਕਾਇਤਾ ਆ ਆ ਜਾਂਦੀਆ ਨੇ ਸ਼ੂਗਰ ਏ ਬੀਪੀ ਏ ਇਹ ਸਭ ਨਾ ਨਿੰਦਰ ਪੂਰੇ ਹੋਨ ਨਾਲ ਹੀ ਹੁੰਦਾ।
ਹ ਮਨ ਤੇ ਮਾਈਗ੍ਰੇਨ ਦੀ ਵੀ ਦਿੱਕਤ ਹੈ ਮੇਰੀ ਨਿੰਦਰ ਜਿਸ ਦਿਨ ਪੂਰੀ ਨੀ ਹੁੰਦੀ ਘਰ ਜਿਵੇਂ ਗੈਸਟ ਵਗੈਰਾ ਆ ਜਾਂਦੇ ਨੇ। ਤੇ ਰਾਤੀ ਬਹੁਤ ਦੇਰ ਹੋ ਜਾਂਦੀ ਐ ਬਾਰਾ ਵੱਜ ਜਾਂਦੇ ਦੇ ਨੇ ਨੀਦਰ ਨੀ ਪੂਰੀ ਹੋ ਪਾਂਦੀ ਸਵੇਰੇ ਫਿਰ ਸਿਰ ਦਰਦ ਹੁੰਦਾ ਹੈ ਫਿਰ ਸਵੇਰੇ ਦਵਾਈ ਖਾ ਕੇ ਤਾ ਕੰਮ ਕਰਨ ਹੁੰਦਾ ਏ ਬਿਨਾ ਦਵਾਈ ਦੇ
ਅੱਛਾ ਸਹੀ ਗੱਲ ਹੈ ਬੜੀ ਪਰੇਸ਼ਾਨੀ ਹੋ ਜਾਂਦੀ ਹੈ। ਦਵਾਈਆਂ ਵੀ ਤੇ ਨੁਕਸਾਨ ਕਰਦੀਆਂ ਨੇ ਨਾ ਹਾਰਟ ਤੇ ਅਸਰ ਕਰ ਜਾਂਦੀਆਂ ਨੇ।
ਹਾ ਓਹ ਤੇ ਹੈਏ ਲੇਕਿਨ ਹੁਣ ਜ਼ਰੂਰੀ ਏ। ਦਰਦ ਏਨਾ ਛਿੜ ਜਾਂਦਾ ਫੇਰ ਦਵਾਈ ਖਾਏ ਬਿਨਾਂ ਕੰਮ ਹੀ ਨੀ ਬਣਦਾ ਤਾਈ
ਹਾਂ, ਸਾਡੀ ਮਿਲਣੇ ਵਾਲੀ ਹੈਵੇ ਔ ਦੱਸਣ ਲੱਗੀ ਕਿ ਮਾਈਗ੍ਰੇਨ ਦਾ ਦਰਦ ਐਤਨਾ ਭਯਅੰਕਰ ਉਨੂੰ ਛਿੜ ਗਿਆ ਸੀ ਇਤਨਾ ਜਾਦਾ ਕਿ ਔਨੇ ਚਾਰ ਗੋਲੀਆਂ ਕੱਠੇ ਖਾ ਲਈਆ।
ਅਰੇ ਬਾਪ ਰੇ ਐਨੀ ਜਾਦਾ।
ਹਾਂਜੀ ਅਰੇ ਏ ਕੈੰਦੀ ਏ ਮੈਂ ਇੱਕਦਮ ਪਾਗਲ ਹੋ ਜਾਣੀ ਆ ਮੈਨੂੰ ਐਤਨਾ ਦਰਦ ਹੁੰਦਾ ਏ। ਮੇਰੀ ਨੀਂਦਰ ਨੀ ਪੂਰੀ ਹੋ ਪਾੰਦੀ ਔਦੇ ਹਸਬੈਂਡ ਆਦੇ ਨੇ ਦੇਰ ਨਾਲ ਘਰ। ਬਾਰਾ-ਬਾਰਾ ਵਜੇ ਘਰ ਆਦੇ ਨੇ ਫੇਰ ਓਹੀ ਇੱਕ, ਡੇਢ ਵਜੇ ਸੋਂਦੀ ਏ ਸਵੇਰੇ-ਸਵੇਰੇ ਫੇਰ ਪੰਜ, ਛੇ ਵਜੇ ਉੱਠ ਜਾਂਦੀ ਏ। ਤੇ ਕੈੰਦੀ ਏ ਕਿ ਮੇਰਾ ਮਾਈਗਰੇਨ ਦਾ ਜਦ ਦਰਦ ਛਿੜਦਾ ਵੇ ਕੈੰਦੀ ਏ ਮੈਂ ਉਸ ਦਿਨ ਨਾ ਗ਼ਲਤੀ ਕਰ ਦਿੱਤੀ ਮੈਂ ਚਾਰ-ਚਾਰ ਗੋਲੀਆਂ ਕੱਠੇ ਖਾ ਗਈ। ਮੈਂ ਖਿਹਾ ਅਗਰ ਤੁਹਾਡੀ ਹਾਰਟ ਤੇ ਲੀਵਰ, ਕਿਡਨੀ ਤੇ ਅਸਰ ਪੈ ਜੇਗਾ ਤੇ ਕੀ ਕਰੋਗੇ? ਮੰਨ ਲੋ ਬੀ ਪੀ ਸ਼ੂਟ ਕਰ ਗਿਆ ਤੇ ਕੇ ਕਰੋਗੇ?
ਸਹੀ ਗੱਲ ਏ।
ਮੈਂ ਕਿਆ ਐ ਦਵਾਈਆ ਬਣੀਆਂ ਹੋਈਆ ਨੇ ਹਾਂਜੀ, ਹਾਂਜੀ। ਦਵਾਈਆਂ ਬਣੀਆਂ ਨੇ ਚਲੋ ਇੱਕ ਇੱਕ ਗੋਲੀ ਖਾ ਲੀ ਮੈਂ ਖਿਐ ਚਾਰ ਗੋਲੀਆਂ ਅਗਰ ਇੱਕ ਗੋਲੀ ਪੰਜ ਸੌ ਐਮ ਜੀ ਦੀ ਤੇ ਤੁਸੀਂ ਦੋ ਹਜ਼ਾਰ ਐਮ ਜੀ ਦੀ ਇਕੱਠੇ ਖਾ ਲਈਏ।
ਹਾਂ, ਸਹੀ ਗੱਲ ਹੈ। ਉਹ ਤੇ ਹੈ ਹੀ ਹੈ ਨਹੀਂ ਨਿੰਦਾ ਲੈਲੋ ਉਹ ਜ਼ਿਆਦਾ ਵਧੀਆ। ਹਾਂ ਇਸ ਤੋਂ ਵਧੀਆ ਨਿੰਦਰ ਆਪਣੀ ਪੂਰੀ ਕਰੋ। ਉਹ ਜ਼ਿਆਦਾ ਵਧੀਆ ਦਿਹਾੜੀ ਸੋ ਜਾਣੀ ਰਾਤੀ ਸੋਭਾਰੇ ਅਤੇ ਜੋ ਲੋਕ ਹਾਂ, ਹਾਂਜੀ, ਹਾਂ। ਨਹੀਂ ਸਾਡੇ ਘਰ ਤੇ ਸਾਬ ਅਪਣਾ ਟਾਈਮ ਨਾਲ ਲੇਟ ਜਾਂਦੇ ਨੇ। ਸਵੇਰੇ ਫਿਰ ਉੱਠਣਾ ਵੀ ਹੂੰਦੈ, ਐਸ ਕਰਕੇ ਹਾਂ ਤਿਹਾੜੀ ਟਾਈਮ ਮਿਲਦਾ ਸੀ ਅਸੀ ਦਿਹਾੜੀ ਵੀ ਥੋੜ੍ਹੀ ਦੇਰ ਸੋ ਜਾਂਣੀ ਆਂ, ਨੀੰਦਰ ਜ਼ਰੂਰ
ਕਲ ਦੇ ਬੱਚੇ ਦੇਖੋ ਐਤਨੀ ਐਤਨੀ ਦੇਰ ਤੱਕ ਮੋਬਾਇਲ ਰਾਤੀ ਚਲਾਂਦੇ ਨੇ। ਤੇ ਸਵੇਰੇ ਉੱਠਦੇ ਵੀ ਨੀ ਈਵੇਂ ਜਲਦੀ ਦੇਰ-ਦੇਰ ਨਾਲ ਉੱਠਦੇ ਨੇ ਸਾਰੇ ਕੰਮ ਵੀ ਖ਼ਰਾਬ ਹੁੰਦੇ ਨੇ। ਹੋਰ ਐ ਐ ਨਿੰਦਰ ਦੀ ਇੰਪੋਰਟੈਂਸ ਨੂੰ ਸਮਝਦੇ ਨੀ ਨੇ ਕਿ ਕਿੰਨੀ ਜ਼ਰੂਰੀ ਚੀਜ਼ ਏ। ਸਰੀਰ ਨੂੰ ਵੀ ਤੇ ਆਰਾਮ ਮਿਲਣਾ ਏ ਨਾ ਬੋੱਤ।
ਔ ਤੇ ਹੈ ਈ ਏ, ਹਾਂ।
ਸਮਝ
ਮੱਤੀਆਂ ਬੰਦ ਹੁੰਦੀਆਂ ਨੇ, ਪਤੀਆਂ ਬੰਦ ਚ ਵੀ ਮੋਬਾਈਲ ਚਲਾੰਦੇ ਰੈੰਦੇ ਨੇ ਸੁਣਦੇ ਨੀ ਨੇ ਅੱਜ-ਕੱਲ ਦੇ। ਹਾਂ। ਰਾਤੀ ਦੇਰ ਨਾਲ ਸੋੰਦੇ ਨੇ, ਸਵੇਰੇ ਵੀ ਫਿਰ ਦੇਰ ਨਾਲ ਸੋ ਕੇ ਉੱਠਦੇ ਨੇ ਸਵੇ ਏਵੀ
ਹੋਰ ਕੀ ਨਾ ਪੜ੍ਹਾਈ ਵਿੱਚ ਮਨ ਲੱਗੇਗਾ ਨਾ ਕਿਸੀ ਚੀਜ਼ ਇਚ ਖਾਲੀ ਮੋਬਾਇਲ ਵਿਚ ਪੜੇ ਰੈੰਦੇ ਨੇ। ਹੁਣ ਐ ਦੇਖੋ ਛੋਟੇ ਛੋਟੇ ਬੱਚੇਆਂ ਦੇ ਚੈਰੇ ਤੇ ਅੱਖਾਂ ਦੇ ਅੱਗੇ ਡਾਰਕ ਸਰਕਲ ਪੈ ਗਏ ਨੇ, ਨਿੰਦਰ ਨਾ
ਹਾਂ। ਓਹ ਤੇ ਹੈ ਈ ਏ, ਚਸ਼ਮੇ ਵੀ ਲੱਗ ਗਏ ਹੋਏ ਨੇ ਛੋਟੇ-ਛੋਟੇ ਬੱਚਿਆਂ ਨੂੰ ਅੱਜ-ਕੱਲ੍ਹ, ਐਨੇ-ਐਨੇ ਪਾਵਰ ਦੇ।
ਸਮਝਦੇ ਨੀ ਵੇ ਨਾ ਕਿ ਹਾਂ ਬਹੀ ਟਾਈਮ ਨਾਲ ਸੋਹੀਏ। ਪੈਲੇ ਦੇ ਲੋਕ ਦੇਖੋ ਕਿਤਨੀ ਜਲਦੀ ਟਾਈਮ ਨਾਲ ਅਪਣਾ ਸੋ ਜਾਣਾ ਟਾਈਮ ਨਾਲ ਉੱਠਣਾ।
ਹਾਂਜੀ।
ਸਾਰੇ ਕੰਮ ਸਹੀ ਕਰਦੇ ਹੈਏ ਅੱਜ-ਕੱਲ੍ਹ ਤੇ ਸਬ ਕੁਛ ਗਲਤ ਹੋ
ਨਹੀਂ ਔਥੇ ਗਾਓ ਦੇ ਲੋਗਾਂ ਨੂੰ ਦੇਖਲੋ। ਔ ਲੋਕ ਤੇ ਹੋਰ ਜਲਦੀ ਸੋ ਜਾਂਦੇ ਨੇ।
ਹਾਂ, ਸਾਡੇ ਘਾਰ ਖੁਦ ਹੀ ਸਾਡਾ ਵਰਕਰ ਆੰਦਾ ਵੇ ਕੈੰਦਾ ਏ ਕਿ ਅਸੀਂ ਭੋਰੀ ਚ ਚਾਰ ਵਜੇ ਉੱਠ ਜਾਂਣੇ ਆਂ।
ਹਾਂ, ਨਹੀਂ ਸੋਨਾ ਵੀ ਚਾਈਦੈ। ਗਾਓਂ ਦੇ ਲੋਕ ਨੇ ਜੋ ਉਹ ਕਿੰਨੀ ਜਲਦੀ ਸੌਂਦੇ ਨੇ, ਉਹ ਸ਼ਾਮੀ ਸਮਝ ਲਓ ਮੈਨੂੰ ਤੇ ਲੱਗ ਛੇ-ਸੱਤ ਵਜੇ ਸੌ ਜਾਂਦੇ ਨੇ ਉਹ।
ਦ ਹਾਂ ਜਿਹੜਾ ਇਕਦਮ ਗਾਓਂ ਹੈਗੇ ਨੇ ਨਾ, ਬਿਲਕੁਲ ਬਹੁਤ ਜ਼ਿਆਦਾ, ਜਿਹਦੇ ਵਿੱਚ ਡੈਵਲਪ ਨਹੀਂ, ਉੱਥੇ ਸਭ ਸੋ ਜਾਂਦੇ ਨੇ
ਹਾਂਜੀ ਹਾਂਜੀ। ਉਹ ਲੋਕ ਟਾਈਮ ਨਾਲ ਸੌਂਦੇ ਨੇ, ਟਾਈਮ ਨਾਲ ਫਿਰ ਸਵੇਰੇ ਉੱਠਦੇ ਨੇ।
ਹਨੇਰਾ ਪੈਂਦਾ ਹੈ ਤੇ ਆਪਣਾ ਖਾ-ਪੀ ਕੇ ਸੌ ਜਾਂਦੇ ਨੇ। ਹਾਂ ਸਵੇਰੇ-ਸਵੇਰੇ ਉੱਠ ਕੇ ਖੇਤੀ ਖੁੱਤੀ ਕਰਨੀ, ਸਾਰਾ ਕੰਮ ਕਰਨਾ ਹੁੰਦਾ ਹੈਲੋ ਹਾਂ, ਕਿਉਂਕਿ ਹਨੇਰੇ ਵਿੱਚ ਉਹਨਾਂ ਦਾ ਕੋਈ ਕੰਮ ਨੀ ਨਾ ਹੋਣਾ ਵੇ, ਜਿੱਥੇ ਬੱਤੀਆਂ ਦੀ ਦਿੱਕਤ ਸਭ ਕੁਛ ਹੈ ਵੇ ਉੱਥੇ ਫੇਰ ਏ ਸਭ ਚੀਜ਼ਾਂ ਵੈਸੇ ਸਵੇਰੇ ਹੀ ਉੱਠਣਾ ਜ਼ਰੂਰੀ ਹੈ ਨਾ ਸਵੇਰੇ ਹੀ ਜੋ ਕੰਮ ਹੋ ਜਾਏ ਹੋ ਜਾਏ। ਹਾਂ ਸ਼ਾਮ ਵੇਲੇ ਛੇ ਵਜੇ, ਪੰਜ ਵਜੇ ਦੇ ਬਾਅਦ ਕਿੱਥੇ ਇਹਨਾਂ ਦੇ ਕੋਈ ਕੰਮ ਹੁੰਦੇ ਨੇ।
ਹਾਂਜੀ ਆ ਲੋਕ ਟਾਈਮ ਨਾਲ ਆਪਣਾ ਰੋਟੀ-ਪਾਣੀ ਖਾ ਕੇ ਸੌ ਜਾਂਦੇ ਨੇ। ਗਾਓਂ ਦੇ ਲੋਕ ਦਿਹਾਤ ਦੇ ਲੋਕ।
ਆ ਓਹੀ ਨਾ।
ਹਾਂ, ਸਾਡੇ ਰਿਲੇਟਿਵ ਐਨ ਇਕ ਔ ਬਿਹਾਰ ਚ ਰੈੰਦੇ ਨੇ ਓਹ ਲੋਗ ਵੀ ਸਮਝ ਲੋ ਛੇ-ਸਾਢੇ ਛੇ ਰੋਟੀ-ਰੂਟੀ ਖਾ ਕੇ ਸੱਤ-ਸੱਤ ਸਾਢੇ ਸੱਤ ਅਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਨੇ, ਸੌ ਜਾਂਦੇ ਨੇ ਆਪਣੇ- ਆਪਣੇ ਕਮਰਿਆਂ ਵਿੱਚ।
ਅੱਛਾ!
ਕਹਿੰਦੇ ਨੇ ਕਿ ਅਸੀਂ ਕਿਆ ਏਨੀ ਜਲਦੀ ਸੌ ਵੀ ਜਾਂਦੇ ਹੋ, ਨੀਂਦਰ ਆ ਜਾਂਦੀ ਕਹਿੰਦੇ ਨੇ ਸਾਨੂੰ ਤੇ ਆਦਤ ਪੈਗੀ ਏ ਹੁਣ। ਅਸੀਂ ਲੋਕ ਸੌ ਜਾਨੇ ਆਂ ਇੰਨੀ ਜਲਦੀ। ਸਵੇਰੇ ਫਿਰ ਅਸੀਂ ਉੱਠ ਜਾਨੇ ਹਾਂ। ਹਾਂ।
ਸਾਡੇ ਵੀ ਇੱਕ ਮਿਲਣੇ ਵਾਲੇ ਐਵੇਂ ਹੀ ਕਹਿੰਦੇ ਨੇ। ਤੇ ਮੇਰਾ ਤੇ ਸਿਰ ਪਕੜ ਲੈਂਦਾ ਵੇ, ਮੈਂ ਤੇ ਦਸ ਵਜੇ ਆਪਣਾ ਮੋਬਾਇਲ ਬੰਦ ਕਰਕੇ ਸੋ ਜਾਨਾ ਵਾਂ। ਨਾ ਮੋਬਾਈਲ ਰਹੇਗਾ ਨਾ ਕੋਈ ਡਿਸਟਰਬ ਕਰੇਗਾ। ਹਾਂ। ਉਹ ਤੇ ਆਪਾਂ ਕਹਿੰਦੇ ਨੇ ਕਿ ਇੱਕ ਇੱਕ ਨੰਬਰ ਜਿਹੜਾ ਮੇਨ-ਮੇਨ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਹੋਇਆ ਵੇ, ਕੋਈ ਐਮਰਜੈਂਸੀ ਜੰਸੀ ਪੈ ਗਈ ਤੇ ਉਹਦੇ ਤੇ ਤੁਸੀਂ ਕਰ ਸਕਦੇ ਹੋ, ਬਾਕੀ ਜਿਹੜਾ, ਸਾਰਿਆਂ ਨੂੰ ਨੰਬਰ ਵੰਡਿਆ ਹੋਇਆ ਵੇ ਉਹ ਫਿਰ ਬੰਦ ਕਰਕੇ ਸੌ ਜਾਂਦੇ ਨੇ। ਨਹੀਂ ਤੇ ਉਹਨਾਂ ਨੂੰ ਵੀ, ਦਿੱਕਤ ਹੋ ਜਾਂਦੀ ਹੈ, ਸਿਰ ਦਰਦ ਦੀ ਨਾ। ਡਾਕਟਰ ਨੇ ਮਨਾ ਕੀਤਾ ਵੇ, ਸਿਰ ਦਰਦ ਦੀ ਦਵਾਈ ਵੀ ਨਹੀਂ ਖਾਣੀ ਹੈ। ਕਿਉਂਕਿ ਲੀਵਰ ਕਮਜ਼ੋਰ ਏ।
ਹਾਂ- ਹਾਂ ਉਹ ਤੇ ਹੈ ਏ ਗੋਲੀਆਂ ਵੀ ਤੇ ਨੁਕਸਾਨ ਕਰਦੀਆਂ ਨੇ, ਇਸ ਤੋਂ ਵਧੀਆ ਸੌ ਜਾਓ, ਤੁਸੀਂ ਜ਼ਿਆਦਾ ਵਧੀਆ ਐ। ਅ ਆਂ ਹਾਂਜੀ। ਹਾਂ।
ਹੋਰ ਤੁਹਾਡੇ ਸਹੁਰਾ ਸਾਹਿਬ ਹੈਗੇ ਨੇ?
ਹਾਂਜੀ- ਹਾਂਜੀ, ਓ ਵੀ ਟਾਈਮ ਨਾਲ ਸੌ ਜਾਂਦੇ ਨੇ।
ਉਹ ਕਿੰਨੇ ਵਜੇ ਸੌਂਦੇ ਨੇ?
ਉਹਨਾਂ ਨੂੰ ਏ, ਉਹਨਾਂ ਨੂੰ ਜਲਦੀ ਅਸੀਂ ਅੱਠ ਵਜੇ ਤੱਕ ਰੋਟੀ ਦੇ ਦਿੰਨੇ ਹਾਂ, ਉਹਨਾਂ ਨੂੰ ਅੱਠ-ਪੌਣੇ ਅੱਠ ਰੋਟੀ ਦੇ ਦਿੰਨੇ ਆਂ। ਖਾ ਕੇ ਉਹ ਸਾਢੇ ਅੱਠ ਤੱਕ ਸਮਝ ਲੋ ਸੌ ਵੀ ਜਾਂਦੇ ਨੇ।
ਅੱਛਾ- ਅੱਛਾ।
ਹਾਂ। ਹਾਂਜੀ ਸਹੀ ਨੇ, ਰੱਬ ਦੀ ਮਿਹਰ ਏ, ਠੀਕ ਨੇ ਉਹ। ਇੰਨਾ ਫਿਰ ਉੱਠ ਵੀ ਜਾਂਦੇ ਨੇ ਉਹ ਸਵੇਰੇ
ਅੱਛਾ ਹਾਂ। ਉਹ ਤੇ ਫਿਰ ਟਾਈਮ ਨਾਲ ਸੌ ਜਾਓਗੇ ਤੇ ਫਿਰ ਸਵੇਰੇ ਆਟੋਮੈਟਿਕ ਨੀਂਦਰ ਖੁੱਲ ਜਾਏਗੀ ਆਪੇ ਹੀ।
ਹਾਂਜੀ- ਹਾਂਜੀ। ਬਾਕੀ ਅੱਜ ਕੱਲ ਦੇ ਜਨਰੇਸ਼ਨ ਨੇ ਉਹ ਨੀ ਸੌਂਦੀ ਬੱਚ ਚੇ ਅਸੀਂ ਲੋਕ ਤੇ ਟਾਈਮ ਨਾਲ ਸੋ ਜਾਂਦੇ ਹਾਂ। ਬੱ ਬੱਚੇ ਲੱਗੇ ਰਹਿੰਦੇ ਨੇ ਮੋਬਾਈਲ ਤੇ, ਉਹਨਾਂ ਨੂੰ ਡਾਂਟਦੇ ਰਹਿੰਦੇ ਆਂ, ਟਾਈਮ ਨਾਲ ਸੋਇਆ ਕਰੋ, ਟਾਈਮ ਨਾਲ ਸੋਇਆ ਕਰੋ। ਨਹੀਂ ਸੁਣਦੇ, ਵੀ ਕਦੇ ਸਿਰ ਦਰਦ ਏ, ਕਦੇ ਮੰਮੀ ਅੱਖਾਂ ਦਰਦ ਨੇ। ਦਾ ਪਾਵਰ ਬੈਂਕ ਕਿੱਥੇ ਵੇ।
ਉਈ ਤੇ ਕੀ ਕੀਤਾ ਜਾਏ।
ਸਿਰ ਦਰਦ ਤੇ ਸਿਰ ਦਰਦ ਨੇ ਕਦੇ ਅੱਖਾ ਦਰਦ ਨੇ।
ਹਾਂ। ਤੁਹਾਡੇ ਬੇਟੇ ਦਾ ਵੀ ਤੇ ਤੁਸੀਂ ਦੱਸਦੇ ਪਏ ਸੀ ਕਿ ਅਕਸਰ ਸਿਰ ਦਰਦ ਹੁੰਦਾ ਹੈ।
ਕਿਉ ਕਬ ਕੰਪਿਊਟਰ ਚੇ ਪੜ੍ਹਦੇ।
ਮੋਬਾਇਲ ਜ਼ਿਆਦਾ ਚਲਾਉਂਦਾ ਹੈ ਕੇ।
ਬਹੁਤ ਚਲਾਉਂਦਾ ਹੈ ਰਾਤੀ ਤੇ ਸਮਂਝਲਓ ਛੱਡਦਾ ਹੀ ਨਹੀਂ ਹੈ ਮੋਬਾਈਲ ਰਾ। ਏਤੇ ਬਹੁਤ ਮੋਬਾਇਲ ਚਲਾਉਂਦਾ ਹੈ। ਉਹਨੂੰ ਮਨਾ ਕਰੋ ਸੁਣਦਾ ਵੀ ਨਹੀਂ ਹੈਵੇ ਅੱਜ ਕੱਲ੍ਹ ਦੇ ਬੱਚੇ ਕਿੱਥੇ ਸੁਣਦੇ ਨੇ।
ਇਨੂੰ ਦੱਸੋ ਸੂ ਕਿ ਨਿੰਦਰ ਪੁਰੀ ਹੋਣੀ ਕਿੰਨੀ ਜ਼ਰੂਰੀ ਹੈਗੀ ਹੈ ਕਿਤਾਬਾਂ ਵਿੱਚ ਪੜ੍ਹਦਾ ਨੀ ਹੈ।
ਬੋਲਨੇ ਹਾਂ, ਅੱਜ ਕੱਲ ਦੇ ਬੱਚੇ ਸਮਝਦੇ ਨੀ ਨੇ ਗੱਲ ਨੂੰ ਚੌਵੀ ਘੰਟੇ ਤੇ ਬਸ ਫੋਨ- ਫੋਨ- ਫੋਨ। ਤਾਈ ਕਦੇ ਸਿਰ ਦਰਦ, ਕਦੇ ਅਖ ਦਰਦ ਗੋਲੀ ਦੇ ਦੋ। ਵੱਡਿਆ ਨੂੰ ਨੁਕਸਾਨ ਕਰਦੀ ਹੈ ਨਿੱਕੇ ਬੱਚਿਆਂ ਨੂੰ ਤੇ ਕਿੰਨੀ ਨੁਕਸਾਨ ਕਰਦੀ ਹੈ ਦਵਾਈ।
ਹੋਰ ਕੀ ਆਨੀ ਵੀ ਚਾਹੀਦੀ ਹੈ।
ਨੀ ਸੁਣਦੇ ਨੇ ਬੱਚੇ, ਕੀ ਕਰੋਗੇ, ਅੱਜ ਕੱਲ੍ਹ ਦੇ
ਨਹੀਂ ਮੈਂ ਤੇ ਇਸ ਮਾਮਲੇ ਵਿੱਚ ਬਹੁਤ ਸਟ੍ਰਿਕ ਹੈਗੀ ਆਂ, ਮੈਂ ਲੈ ਲੈਂਨੀ ਹਾਂ ਬੱਚਿਆਂ ਕੋਲੋਂ ਮੋਬਾਈਲ, ਮੈਂ ਕਿਹਾ ਜ ਟਾਈਮ ਨਾਲ ਸੋਵੋ, ਨਿੰਦਰ ਪੂਰੀ ਹੋਏ, ਤਾਂ ਕਿ ਤੁਸੀਂ ਵੀ ਫਰੈਸ਼ ਸਵਸਥ ਰਹੋ, ਔਰ ਤੁਹਾਡਾ ਅੱਗੇ ਸਵੇਰੇ ਦਾ ਰੂਟੀਨ ਵੀ ਸਹੀ ਰਹੇ। ਕਮ ਅਮ ਕਰੋ, ਔਰ ਅੱਛੇ ਸੇ ਰੋਟੀ ਰੁਟੀ ਖਾਓ।
ਹਾਂ ਉਹ ਤੇ ਹੈ ਹੀ ਹੈ, ਚਲੋ ਠੀਕ ਹੈ ਜੀ ਬੇੇ ਬੇਟਾ ਬੁਲਾ ਰਿਹਾ ਵੇ, ਦੇਖਾ ਕੀ ਕਹਿ ਰਿਹਾ ਹੈ, ਠੀਕ ਹੈ ਫਿਰ ਗੱਲ। ਕਰਨੇ ਆ, ਤੁਹਾਡੇ ਨਾਲ ਅੱਛਾ ਜੀ। ਹਾਂ ਹਾਂ, ਰੋਟੀ ਮੰਗ ਰਿਹਾ, ਠੀਕ ਹੈ, ਸਤਿ ਸ਼੍ਰੀ ਅਕਾਲ।
ਓਕੇ ਜੀ ਸਤ।